ਹਾਜੀ ਕੀ ਹਾਲ ਚਾਲ, ਵਦੀਆ ਹਾਂ ਵਧੀਆ। ਹੋਰ ਕੀ ਕਰਨ ਗਿਆ ਸੀ।
ਬਸ ਤਿਪਤਾ ਮਾਂ ਦੀਆਂ ਲੱਤਾ ਕੁੁੱਟਦਾ ਪਿਆ ਸੀ, ਹੂੰ।
ਠੀਕ ਐ, ਹੋਰ ਮੰਮਾ ਠੀਕ ਨੇ।
ਮੰਮਾ ਠੀਕ ਨੇ।
ਅੱਛਾ ਮੈਂ ਲੰਮੇ ਪਈ ਸੀ। ਹੂੰ
ਤੇ ਕੀ ਕਹਿੰਦੇ ਮੰਮੀ, ਅੱਜ ਮੀਟਿੰਗ ਕਿੰਨੇ ਵਜੇ ਆ?
ਪੰਜ ਵਜੇ ਦੀ ਮੀਟਿੰਗ ਏ।
ਅੱਛਾ।
ਹਾਂ। ਹੋਰ ਦੱਸ।
ਬਸ ਕੀ ਕਹਿੰਦੇ ਉਹਨੂੰ ਤੁਹਾਡੇ ਚਸ਼ਮੇ ਦਾ ਨੰਬਰ ਘਟਿਆ ਹੁਣ?
ਨਹੀਂ ਹਜੇ ਤਾਂ ਨੀ।
ਫੇਰ ਕਦੋਂ ਘਟੇਗਾ। ਹੈਲੋ।
ਹਾਂ।
ਕਦੋਂ ਘਟੇਗਾ ਚਸ਼ਮੇ ਦਾ ਨੰਬਰ?
ਵਿੱਚ ਫੋਨ ਆਣ ਦਿਆ ਮੈਨੂੰ ਪਤਾ ਨੀ ਕੀਦਾ। ਨਹੀਂ-ਨਹੀਂ ਤੇਰਾ ਫੋਨ ਨਹੀਂ ਕੱਟਦੀ। ਇੱਕ ਵਾਰੀ ਵੇਖਣ ਲੱਗੀ ਆ ਕਿਹਦਾ ਫੋਨ ਆਣ ਦਿਆ।
ਅੱਛਾ, ਚਲੋ ਵੇਖ ਲੋ ਉਹ ਤਾਂ ਫੋਨ ਕਿਹਦਾ ਆਂਦਾ ਪਿਆ ਉਹ ਤਾਂ ਦੇੇਖ ਲੈਣਾ ਚਾਹੀਦਾ।
ਕੋਮਲ ਦਾ ਫੋਨ ਆਨ ਦਿਆ।
ਅੱਛਾ ਐਪ ਉਤੇ ਹੀ ਆਂਦਾ ਪਿਆ।
ਨਹੀਂ-ਨਹੀਂ।
ਵੈਸੇ ਈ ਆਂਦਾ ਪਿਆ ਨਾ।
ਹਾਂ ਬਾਦ ਚੋ ਚੁੱਕਾਂਗੀ ਹੁਣ ਤੇ
ਹਾਂ, ਏਕ ਕੰਮ ਕਰੋ ਤੁਸੀਂ ਨਾ ਸੋਫੇ ਤੇ ਜਾ ਕੇ ਬੈ ਜਾਓ। ਤਾਂਨੂੰ ਮੈਂ ਕਦੋਂ ਤਾਂ ਬੋਲਿਆ ਨਾ ਤੁਸੀਂ ਮੇਰੀ ਗੱਲ ਨੂੰ, ਰਫਾ-ਦਫ਼ਾ ਕਰੀ ਜਾਂਦੇ ਓ।
ਹੋਰ ਬਸ
ਕੀ ਦੱਸਾਂ?
ਕੋਛ ਵੀ।
ਦੋ ਮਿੰਟਾਂ ਐਵੀ ਰੱਖੀ ਮੈਂ ਓਨੂੰ ਨਾਂ ਮੈਸੇਜ ਕਰਦਾ।
ਮੈਸੇਜ ਤਾਂ ਕਰਦੋ, ਮੇਰੀ ਗੱਲ ਤਾਂ ਸੁਣੋ।
ਕੋਮਲ ਚਾਚੀ ਦਾ ਫ਼ੋਨ ਅੰਦਿਆ ਏ ਜੇ
ਅੱਛਾ ਤੇ ਓ ਫਿਰ ਓ ਤੇ ਫਿਰ ਦੂਸਰੇ ਫੋਨ ਤੇ ਵੀ ਕਰ ਲੈਣਗੇ।
ਹਾਂ-ਹਾਂ ਸੁਣਦੀ ਆ।
ਤੇ ਫੇਰ ਬੋਲਦੇ ਕਿਉਂ ਨੀ ਪਏ?
ਹਜੇ ਚੁੱਕਣ ਨੀ ਲੱਗੀ ਮੈਂ ਫੋਨ।
ਤੇ ਦੂਸਰੀ ਗੱਲ ਮੈਂ ਜਦੋਂ ਤੁਆਡੀ ਗੱਲ ਹੁੰਦੀ ਐ ਨਾ ਜਦੋ ਤੁਸੀਂ ਕਰ ਦੇਓ ਮੈਂ ਫੁਲ ਵਰਡਜ਼ ਦਾ ਯੂਜ ਕਰਨਾ ਵਾ ਤੁਸੀ ਤੇ ਹਾਂ ਹਾਂਜੀ ਹੋਰ ਦੱਸ
ਹਾਂ ਮੈਂ ਵੀ ਫੁਲ ਵਰਡਜ਼ ਦਾ ਯੂਜ ਕਰਨ ਦੀ ਆ।
ਆਰਾਮ-ਆਰਾਮ ਨਾਲ ਗੱਲ ਕਰੋ ਏਨੀ ਉੱਚੀ ਬੋਲਣ ਦੀ ਕੇੜੀ ਗੱਲ ਐ।
ਹਾਂ।
ਹਾਂ, ਤੇ ਤੁਸੀਂ ਤਾਂ ਮੇਰੀ ਕੋਲ ਨੂੰ ਬੜੇ ਹਲਕੇ ਚ ਲੈਂਦੇ ਪਿਓ।
ਕੋਈ ਹਲਕੇ ਚ ਨੀ ਲੈਂਦੀ ਮੈਂ।
ਦੂਜੀ ਲੱਤ ਬਸ ਇੱਕ ਤਾਂ ਮੈੈਂ ਲੱਤ ਕੁੱਟਦਾ ਪਿਆ ਦੂਜੀ ਲੱਤ ਕੁੱਟਣ ਲੱਗਿਆ ਪੈਲੀ ਲੱਤ ਕੁੱਟ ਤੀਏ।
ਅੱਛਾ-ਅੱਛਾ ਠੀਕ ਐ।
ਹੂੰ, ਹਾਂ ਕੋਈ ਗੱਲ ਨੀ।
ਹੂੰ।
ਹੋਰ ਪਾਪਾ ਕਿਥੇ? ਥੇ ਨੇ?
ਓਥੇ ਗਏ ਨੇ ਹਸਪਤਾਲ। ਮੰਮਾ ਤੇ ਚਾਚੀ ਨੂੰ ਲੈ ਕੇ, ਟੈਸਟ-ਟੁਸਟ ਜੇ ਹੋਣੇ ਸੀ ਚਾਚੀ ਦੇ।
ਅੱਛਾ, ਤੇ ਆਏ ਨੀ ਹਜੇ ਤੱਕ।
ਨਾ ਟੈਮ ਲੱਗੇਗਾ ਓਨਾਂ ਨੂੰ ਤਾਂ ਟੈਸਟ ਏਡੀ ਜਲਦੀ ਥੋੜ੍ਹੀ ਹੋ ਜਾਂਦੇ ਨੇ।
ਓਕੇ।
ਹੂੰ ਕੋਕੀ ਕਾੱਰ ਈ ਏ ਸੁੱਤਾ ਹੋਯਾ। ਨਈ ਤਾਂ ਓਨੇ ਕੇੜਾ ਕਰ ਰੈਣਾ ਹੀ, ਓਨਾ ਓਨੇ ਕੈਨਾ ਸੀ ਕਿ ਮੈਂ ਵੀ ਜਾਣਾ ਨਾਲ।
ਹੂੰ, ਓਨੇ ਤਾਂ ਰੋਣਾ ਸ਼ੁਰੂ ਕਰ ਦੇਣਾ ਹੀ।
ਹੋਰ?
ਹੂੰ। ਅਪਣੀ ਮੇਰੇ ਖਿਆਲ ਨਾਲ ਓ ਜੇੜੀ ਕਾਰ ਨੀ ਜਿਨੂੰ ਮੋਨੀ-ਮੋਨੀ ਕਾਰ ਕੈਂਦੈ ਉਨੂੰ ਆਪਣੇ ਨਾਲ ਲੈ ਕੇ ਸੁੱਤਾ ਹੋਇਆ।
ਹਾਂ ਪੈਲੇ ਹੋਲੀ-ਹੋਲੀ ਬੋਲ ਨਈ ਤਾਂ ਉਨੇ ਉੱਠ ਜਾਣਾ ਈ।
ਅੱਛਾ ਠੀਕ ਐ।
ਜੇੜ੍ਹੇ ਸ਼ਬਦ ਓ ਯੂ ਇਸਤੇਮਾਲ ਕਰਦਾ ਨਾ ਓ ਨਾ ਇਸਤੇਮਾਲ ਕਰ ਤੂੰ।
ਠੀਕ ਐ।
ਹਾਂ।
ਓਦੇ ਨਾਲ ਕੀ ਹੋਜੇਗਾ ਓ ਮਤਲਬ, ਏ ਕੋਈ ਜਾਦੂ ਏ ਕੇ ਕੀ ਓ, ਓ ਵਾਲੇ ਵਰਡਜ ਯੂਜ ਕਰਾਂਗੇ ਤਾਂ ਓ ਉੱਠ ਜੇਗਾ।
ਹੋਰ ਜੇ ਓਨੇ ਆਹ ਸੁਣ ਲਿਆ ਜੇੜਾ ਤੂੰ ਹੁਨੇ ਬੋਲਿਆ ਸੀ ਮੋਨੀ-ਮੋਨੀ ਤੇ ਓਨੇ ਤੇ ਹੋਰ ਉੱਠ ਜਾਣਾ ਜਲਦੀ।
ਤੁਸੀਂ ਐਹ ਬੋਲੋ ਤੁਸੀਂ ਵੀ ਤਾਂ ਬੋਲਦੇ ਪਏ ਓ।
ਮੈਂ ਤਾਂ ਬਸ ਦੱਸਿਆ ਤੈਨੂੰ ਤੇ ਹੌਲੀ, ਹੌਲੀ ਵੀ ਬੋਲੀ ਆ ਮੈਂ।
ਅੱਛਾ ਠੀਕ ਐ, ਹੋਰ ਰੋਟੀ ਚ ਕੀ ਬਣਿਆ?
ਹੂੰ, ਜੋ ਕੱਲ ਬਣੀ ਦਾਲ।
ਅੱਛਾ।
ਹਾਂ।
ਅੱਜ ਕੁਛ ਨੀ ਬਣਾਇਆ?
ਹਜੇ ਤੱਕ ਤਾਂ ਕੁਛ ਨੀ ਬਣਾਇਆ ਹੈਗਾ, ਦਾਲ
ਅੱਛਾ ਕੱਲ ਰਾਤੀ ਵੀ ਦਾਲ, ਸਵੇਰੇ ਵੀ ਦਾਲ ਤੇ ਹੁਣ ਦੁਪੈਰੇ ਵੀ ਦਾਲ।
ਹੋਰ, ਕੀ ਪਤਾ ਸ਼ਾਮੀ ਵੀ ਦਾਲ?
ਲਓ ਜੀ।
ਓਏ ਮੰਮਾ ਸੁੱਤੇ ਨੇ, ਤੰਗ ਨਾ ਕਰੀ, ਰਾਮਜੋਤ ਨਾ ਮੰਮਾ ਦੀ ਤਬੀਅਤ ਸਹੀ ਨੀ ਹੈਗੀ।
ਹੈਨੀ ਮੈਨੂੰ ਤੁਹਾਡੀ ਗੱਲ ਸੁਣੀ ਐ। ਹਾਂ, ਮੈਂ ਵੀ ਜਾਂਦਾ ਪਿਆ, ਹਾਂ। ਤੇ ਕੀ ਕਹਿੰਦੇ ਆ ਮੈਂ ਪੁੱਛਣਾ ਪਿਆ‌ ਬੱਚਿਆਂ ਨੂੰ ਢਾਈ ਵਜੇ ਬੁਲਾ ਲਾ।
ਢਾਈ ਵਜੇ ਬੁਲਾ ਲਾ ਕਿਉਂਕਿ ਫੇਰ ਪੰਜ ਵਜੇ ਮੀਟਿੰਗ ਵੀ ਐ ਨਾ।
ਅਰੇ ਅਰਾਮ ਨਾਲ ਬੋਲੋ।
ਹਾਂ। ਕੋਈ ਗੱਲ ਨੀ, ਹਾਂ। ਹੁਨੇ ਟੈਮ ਨਾਲ ਛੁੱਟੀ ਕਰਲੀ ਫੇਰ ਮੀਟਿੰਗ ਅਟੈਡ ਮੀਟਿੰਗ ਚ ਭਾਗ ਲੈ ਲੀ ਫੇਰ ਫੇਰ ਦੂਜੇ ਟਿਊਸ਼ਨ ਆਲੇ ਬੱਚੇ ਆ ਜਾਣੇ ਆ।
ਹਾਂ, ਮਤਲਬ ਫੇਰ ਓਸ ਤੋਂ ਬਾਦ ਮੰਨਲਾ ਜਿਵੇਂ ਗੁਰਦੀ ਦੀ ਮੀਟਿੰਗ ਹੋਗੀ। ਤੇ ਓਸੇ ਉਸ ਤੋਂ ਬਾਅਦ ਓਸੇ ਟਾਈਮ ਆਪਾਂ ਨੂੰ ਮਿਲ ਜੇਗਾ ਆਪਣਾ ਕੰਮ।
ਆਹ ਤਾ ਹੁਣ ਮੈਡਮ ਈ ਦੱਸਣਗੇ ਓਦੇ ਵਿੱਚ।
ਅੱਛਾ।
ਹੂੰ, ਤੇ ਤੂੰ ਵੀ ਥੋੜੀ ਹੌਲੀ ਬੋਲ।
ਠੀਕ ਏ।
ਕਿੰਨਾ ਟਾਈਮ ਹੋ ਗਿਆ ਵੇਖੀ ਇੱਕ ਵਾਰੀ।
ਟੈਮ ਹੋਇਆ ਚੇਂਜ ਥੱਲੇ ਓਹੀ ਕਾਲੀ ਰੇਂਜ। ਮਤਲਬ ਟੈਮ ਚੇਂਜ ਹੋ ਗਿਆ।
ਕਿੰਨਾ ਹੋਇਆ?
ਜ਼ੀਰੋ ਸੇ ਛੇ ਤੱਕਰ ਸਫ਼ਰ ਕੰਪਲੀਟ ਹੋਣੇ ਵਾਲਾ।
ਅੱਛਾ।
ਹਾਂ, ਕਾਫੀ ਮਿਹਨਤ ਲੱਗਦੀ ਏ।
ਹਾਂ, ਹੋ ਅਹ ਏਸ, ਏਸ ਵਾਰ ਹੌਲੀ-ਹੌਲੀ ਨੀ ਜਾਣ ਦੇਆ ਟੈਮ ਜਾਦਾ।
ਜਾਣ ਕੇ ਇਹਨਾਂ ਨੂੰ ਪਤਾ ਤਾਂ ਨਹੀਂ ਲੱਗ ਗਿਆ ਜਾਣ ਜਾਣ ਕੇ ਸਾਡਾ ਹੀ ਟਾਈਮ ਸਲੋ ਕਰ ਦਿੱਤਾ ਵਾ ਇਹਨਾਂ ਨੇ ਧੀਰਾ ਕਰ ਦਿੱਤਾ ਹੋਏ
ਹੋਰ ਸੁਣਾ
ਹੋਰ ਬਸ ਮੈਂ ਉੱਥੇ ਗਿਆ ਸੀ ਨਾ ਅੰਬਰਸਰ
ਹਾਂ ਹਾਂ
ਤੇ ਉੱਥੇ ਮਾਸੀ ਔਰ ਮੈਨੂੰ ਇੱਕ ਦਿਨ ਪਹਿਲੇ ਹੀ ਲੈ ਕੇ ਚਲੇ ਗਏ ਸੀ ਮਤਲਬ ਗਿਆ ਤਾਂ ਮੇਰੇ ਨਾਲ ਗਏ ਹੋਏ ਸੀ ਪਾਪਾ ਗਏ ਸੀ ਤਾ ਅੰਮਾਂ ਗਏ ਸੀ ਜੋਤੀ ਅੰਮਾ ਗਏ ਸੀ ਤੇ ਕਰਮਜੋਤ ਗਿਆ ਸੀ
ਅੱਛਾ
ਹਾਂ ਤੇ ਮੰਮਾ ਹੋਰਾਂ ਨੇ ਸਾਰਿਆਂ ਨੇ ਪਾਪਾ ਔਰਾਂ ਨੇਂ ਆਨਾ ਸੀ, ਅਗਲੇ ਦਿਨ। ਤੇ ਮਾਸੀ ਹੋਰ ਮੈਨੂੰ, ਹਾਂ ਇੱਕ ਦਿਨ, ਵਨ ਡੇ ਮਤਲਬ ਇੱਕ ਦਿਨ ਪੈਲੇ।
ਆਹਾਂ।
ਫੇਰ ਇਕ ਦਿਨ ਹਾਂ, ਫਿਰ ਅਸੀਂ ਉੱਥੇ ਗੁਰਦੁਆਰੇ ਗਏ ਸੀ, ਸ਼ਸ਼ਨਾਨ ਕੀਤਾ।
ਅੱਛਾ
ਹਾਂ
ਠੀਕ ਹੈ, ਉਹਨਾਂ ਨੇ ਕੁਸ਼ ਉਹਨਾਂ ਨੇ ਕੁਛ ਕਿਆ ਨੀ ਕਿ ਤੂੰ ਚੱਲੇਆਂ ਇਹਨਾਂ ਨਾਲ।
ਨਾ, ਕੁਛ ਵੀ ਨੀ।
ਅੱਛਾ
ਬਿਲਕੁਲ, ਮਤਲਬ ਜਿਵੇਂ ਕੁਛ ਵੀ ਨੀ ਚਾਹੁੰਦੇ ਨੇ ਕੁਛ ਕੁਝ ਵੀ ਨਹੀਂ ਵਿਖਾਇਆ ਹਾਂ
ਠੀਕ ਏ।
ਹਾਂਜੀ, ਅੱਮਾ ਕਿ ਹੋਇਆ? ਅੱਛਾ।
ਓਏ ਤੰਗ ਨਾ ਕਰ ਮੰਮਾ ਨੂੰ।
ਮੈਂ ਥੋੜੀ ਕਰਨਾ ਪਿਆ
ਉਹਨੂੰ ਕਹਿੰਦੀ ਆ ਮੈਂ।
ਅੱਛਾ
ਹੋਰ ਸੁਨਾਉਂ।
ਕੋਕੋ ਉੱਠ ਗਿਆ ਤੇ ਕੋਕੋ ਨੇ ਤੰਗੇ ਕਰਨੇ ਸ਼ੁਰੂ ਕਰ ਦੇਨੇ
ਹਾਂ, ਹੋਲੀ ਬੋਲ। ਤਦੇ ਕੈਦੀ ਆ ਉਹਨੂੰ ਉੱਠ ਗਿਆ ਨਾ ਉਹਨੇ ਫੇਰ ਕਹਿਣਾ ਕਿ ਪੂਜਾ, ਜੋਤੀ ਮੰਮਾ ਸਾਰੇ ਕਿੱਥੇ ਨੇ।
ਹਾਂ
ਹਮ, ਸਭ ਤੋਂ ਵੱਡੀ ਗੱਲ ਉਹਨੇ ਮੋਨੀ ਮੋਨੀਕਾਰ ਵੇਖ ਕੇ ਕਹਿਣਾ ਕਿ ਉਹ ਕਿੱਥੇ ਆ।
ਅਰੇ ਅਰਾਮ ਨਾ। ਹੂਣੇ ਤੁਸੀਂ ਕਿਹਾ ਹੁੰਦਾ ਉਸ ਸ਼ਬਦ ਦਾ ਯੂਜ ਨਹੀਂ ਕਰਨਾ, ਤੁਸੀਂ ਉਹਨਾਂ ਸ਼ਬਦਾਂ ਦਾ ਹੀ ਯੂਜ ਕਰੀ ਜਾਂਦੇਔ।
ਮੈਂ ਕਿਹਾ ਸੀ, ਉੱਚੀ ਨਾ ਕਰੀਂ, ਮੈਂ ਹੌਲੀ-ਹੌਲੀ ਬੋਲ ਦੀਆ।
ਨਾ, ਉੱਚੀ ਦੀ ਗੱਲ ਨਹੀਂ ਹੋਈ ਸੀ ਆਪਣੀ।
ਚੱਲ, ਠੀਕ ਐ ਠੀਕ ਐ
ਅੱਛਾ,
ਹੋਰ ਕੋਈ ਗੱਲ ਬਾਤ।
ਬਸ ਤੁਸੀਂ ਵੀ ਦੱਸ ਦੋ ਕੋਈ ਗੱਲਬਾਤ, ਸਾਰੀਆਂ ਮੈਂ ਈ ਖੋਦ-ਖੋਦ ਕੇ ਨਿਕਾਲੀ ਜਾਵਾਂ ਹੁਣ।
ਹੋਰ? ਪਰ, ਮੈਨੂੰ ਇਹ ਗੱਲ ਤਾਂ ਬੜੀਆਂ ਪਤਾ ਐ ਪਰ ਇਸ ਟਾਈਮ ਤੇ ਪਤਾ ਨੀ ਕਿਉਂ ਨੀ ਯਾਦ ਆਦੀਆਂ ਮੈਨੂੰ ਗੱਲਾਂ।
ਸਾਰੀ, ਸਾਰੀਆਂ ਗੱਲਾਂ ਮਾਇੰਡ ਦਿਮਾਗ ਚੋਂ ਨਿਕਲ ਗੀਆਂ।
ਹਾਂ, ਤੇ ਜਦੋਂ ਫੋਨ ਬੰਦ ਕਰ ਦਾਗੇ ਉਸੇ ਟਾਈਮ
ਗੱਲਾਂ ਈ ਗਲਾਂ, ਗੱਲਾਂ ਦੀ ਪੁੜੀਆਂ ਬਾਰ ਆ ਜਾਣਗੀਆਂ।
ਤੈਨੂੰ ਪਤਾ ਉਹ ਮਾਸੀ ਹੋਰ ਉੱਥੇ ਵੀ ਗਏ ਸੀ, ਕਸ਼ਮੀਰ। ਉੱਥੇ ਉਹਨਾਂ ਨੂੰ ਫੜ ਵੀ ਲਿਆ ਹੀ ਉਹਨਾਂ ਨੇ।
ਕਿੰਨਾਂ ਨੇ ਫੜ ਲਿਆ ਸੀ?
ਉਹ ਚੈਕਿੰਗ ਵਾਲੇ ਹੁੰਦੇ ਨੇ, ਤੇ ਉਹ ਜਿਹੜੀ ਉਹਨਾਂ ਨਾਲ ਇੱਕ ਕੁੜੀ ਜੀ ਗਈ ਸੀ, ਉਹਦੇ ਫੋਨ ਚੋਂ ਪਾਕਿਸਤਾਨ ਵਾਲੇ ਦਾ ਨੰਬਰ ਨਿਕਲ ਆਇਆ। ਤੇ ਉਹ ਹਾਂ, ਤੇ ਉਹ ਕਹਿੰਦੇ ਸੀ ਕਿ ਆ ਕੁੜੀ ਤਾਂ ਤੁਹਾਡੇ ਨਾਲ ਹੈ ਈ ਨੀ ਆ ਤਾਂ ਪਾਕਿਸਤਾਨ ਦੀ ਠਾ ਕੇ ਲਿਆਏ ਔ ਥੋਂ
ਅੱਛਾ,
ਫੇਰ ਕਹਿੰਦੇ ਇਥੇੱ ਛੱਡ ਕੇ ਜਾੳ ਫਿਰ ਨਾ ਉਨਾ ਨੇ ਪਿਛਲੀਆਂ ਫੋਟੋ ਫੁਟਾਂ ਆ ਵਿਖਾਈਆਂ। ਕਹਿੰਦੇ ਨੀ ਐ ਸਾਡੇ ਨਾਲ ਈ ਕੁੜੀ ਫੇਰ ਮਸਾਂ ਮਸਾਂ ਬਚੇ ਤੇ ਕਹਿੰਦੇ ਕਿ ਉਹਨਾਂ ਦੀ ਲਿਪਸਟਿਕਾਂ ਖੋਲ ਕੇ ਚੈੱਕ ਕੀਤੀਆਂ ਬਿੰਦੀਆਂ ਚੁੱਕ ਚੁੱਕ ਕੇ ਕਿਤੇ ਕੁ ਸ਼ਾਇਦ ਤਈ
ਇਸ ਤੋ ਚੰਗਾ ਤਾਂ ਉਸ ਜਗ੍ਹਾ ਜਾਂਦਾ ਈ ਨਾ ਘੁੰਮਣ ਵਾਸਤੇ
ਆਾਂ ਕੀ ਫ਼ਾਇਦਾ ਹਜੇ ਘੁੰਮਣ ਦਾ,
ਕੋਈ ਬੰਦਾ ਆਪਣੀ ਹੋਰ ਸ਼੍ਰੀ ਹੇਮਕੁੰਟ ਸਾਹਿਬ ਚੱਲ ਜੇ ਬੰਦਾ।
ਸਹੀ ਗੱਲ ਐ ਉੱਥੇ ਤਾਂ ਹੈ ਵੀ ਠੰਡਾ ਮਤਲਬ ਕਿ ਨਾਲ ਦਰਸ਼ਨ ਵੀ ਕਰ ਲਾਂਗੇ ਨਾਲ ਹੈ ਵੀ ਮੌਸਮ ਠੰਡਾ ਹਾਂ ਪੂਰੀ ਸੇਫਟੀ ਐ।
ਉਹੀ ਨਾ ਨਾਲੇ ਉਹਦਾ ਟਾਈਮ ਵੀ ਉਸੇ ਟਾਈਮ ਗਿਆ ਤੇ ਉਹ ਖੁੱਲਿਆ ਵੀ ਹੋਇਆ ਸੀ ਸ਼੍ਰੀ ਹੇਮਕੰਦ ਸਾਹਿਬ ਜੀ।
ਹਾਂ, ਸਹੀ ਗੱਲ ਐ।
ਹੈਂ ਕੀ ਕਹਿੰਦੇ ਪਏ ਓ?
ਮੈਂ ਕਿਹਾ ਸਹੀ ਗੱਲ ਕਹਿ ਦਿੰਦੇ ਆ।
ਬਾਕੀ ਹੋਰ ਕਿਹੜੀ ਠੰਡੀਆਂ ਜਗ੍ਹਾਵਾਂ ਨੇ ਤੁਹਾਨੂੰ ਪਤਾ?
ਹੋਰ ਸ਼ਿਮਲਾ ਸ਼ਿਮਲਾ ਵੇਖ ਵਧੀਆ,
ਸ਼ਿਮਲਾ ਵੀ ਵਧੀਆ,
ਹੂੰ ਜੰਮੂ ਵੀ ਵਧੀਆ,
ਠੀਕ ਐ ਉਸ ਤੋਂ ਅੱਗੇ ਜਿਹੜੇ ਹਾਂ ਜੇ ਉਹ ਤਾਂ ਸ੍ਰੀਨਗਰ ਗਈ ਨਾ ਉਹ ਤਾਂ ਗਈ ਬਿਲਕੁਲ ਟੋਪ ਤੇ ਸੀ ਗਲਤ ਜਗਾ ਉਹ
ਹਾਂ ਸਹੀ ਗੱਲ ਹੁਣ ਪਿੱਛੇ ਜੀ ਉੱਥੇ ਹਮਲਾ ਹੋਇਆ ਇਹਨਾਂ ਨੂੰ ਪਤਾ ਹੀ ਨੀ ਹੈਗਾ।
ਸਭ ਪਤਾ ਇਹਨਾਂ ਨੂੰ ਹਾਂਜੀ, ਬਸ ਪੈਰ ਵਗੈਰਾ ਕੁੱਟਣੇ ਹੁੰਦਾ। ਦੋ ਕੀ ਕਹਿੰਦੇ ਪਓ ਗੁਰ ਤੁਸੀਂ?
ਉਹੀ ਕਿ ਹਮਲਾ ਵੀ ਹੋਇਆ ਸੀ ਬੰਦੇ ਨੂੰ ਥੋੜ੍ਹਾ ਵੇਖ ਚਖ ਕੇ ਜਾਣਾ ਚਾਹੀਦਾ।
ਹਾਂ, ਸ‌ਈ ਗੱਲ ਏ।
ਹਾਂ
ਅੱਛਾ। ਇੱਕ ਮਿੰਟ ਰੁਕੋ ਮੈਂ ਤੈਨੂੰ ਬਾਅਦ ਚੋਂ ਫੋਨ ਕਰਨਾ, ਮੈਨੂੰ ਕੋਈ ਕੰਮ ਹੈ। ਠੀਕ
ਬਸ